ਹੈਲੋ!
ਹੈਲੋ, ਹਾਂਜੀ ਬੋਲੋ!
ਹੈਲੋ!
ਹੈਲੋ!
ਹਾਂਜੀ, ਹਾਂਜੀ ਹੋਰ
ਸਸਿਰੀ ਕਾਲ ਜੀ। ਹਾਂਜੀ ਠੀਕ, ਆਪਣੀ ਸੁਣਾਓ। ਹੈਲੋ, ਹੈਲੋ ਹਾਂਜੀ ਬੋਲੋ। ਹਾਂਜੀ, ਹਾਂਜੀ ਜਰਾ ਬਾਹਰ ਨਿਕਲੋ ਆਵਾਜ਼ ਨਹੀਂ ਆ ਰਹੀ ਤੋਹਾਡੀ। ਹੈਲੋ ਤੁਹਾਡੀ ਆਵਾਜ਼ ਨੀ ਆ ਰਹੀ ਬਾਹਰ ਨਿਕਲੋ, ਕੱਟ- ਕੱਟ ਕੇ ਆ ਰਹੀ ਐ। ਹੈਲੋ! ਹੈਲੋ, ਹਾਂਜੀ ਬੋਲੋ!
ਹਾਂਜੀ, ਤੁਸੀਂ ਮੈਂ ਤੁਹਾਨੂੰ ਫੋਨ ਕੀਤਾ ਸੀ ਫੋ ਮੈਂ ਤੁਹਾਨੂੰ ਫੋਨ ਕੀਤਾ ਸੀ, ਫੋਨ ਨੀ ਚੁੱਕਿਆ।
ਜੀ ਮੈਂ ਨਾ ਅ ਉਹ ਮੈਂ ਨਾ ਬਿਜੀ ਸੀ, ਹੋਰ ਆਪਣੀ ਸੁਣਾਓ ਕੀ ਹਾਲ- ਚਾਲ ਏ।
ਕਿੱਥੇ ਬੀਜੀ ਸੀ ਤੁਸੀਂ?
ਹਾਂਜੀ। ਅਸੀਂ ਅੱਜ ਨਾ ਆਪਣੀ ਦੁਕਾਨ ਤੇ ਸ਼ਫੀਲ ਲਗਾਈ ਸੀ। ਅਜ 'ਹੈਲੋ ਆਵਾਜ਼ ਨੀ ਆ ਰਹੀ ਤੁਹਾਡੀ
ਹੈਲੋ!
ਆਵਾਜ਼ ਨੀ ਆ ਰਹੀ ਐ ਬਾਹਰ ਹੋ ਜਾਓ, ਹੈਲੋ ਜਾਂ ਕੋਠੇ ਆਓ, ਆ ਜਾਓ।
ਹੈਲੋ!
ਬਾਹਰ, ਨਿਕਲੋ ਘਰ ਤੋਂ
ਹਾਂਜੀ, ਹਾਂਜੀ-ਹਾਂਜੀ, ਹੁਣ ਆ ਰਹੀ ਏ।
ਹਾਂਜੀ-ਹਾਂਜੀ।
ਹਾਂਜੀ, ਕਿੱਥੇ ਤਾਂ ਨੂੰ ਮੈ ਇਨੇ ਫੋਨ ਕੀਤੇ ਤੁਸੀਂ ਫੋਨ ਹੀ ਨਹੀਂ ਚੁੱਕਿਆ।
ਫੋਨ ਚੁੱਕਿਆ ਸੀ। ਮੈਂ
ਹੈਲੋ।
ਹਾਂਜੀ, ਬੋਲੋ?
ਮੈਂ ਕਿਹਾ, ਮੈਂ ਫੋਨ ਕੀਤੇ ਸੀ, ਤੁਸੀਂ ਚੁੱਕਿਆ ਨੀ।
ਆਵਾਜ਼ ਕੱਟਕ- ਕੱਟਕ ਕੇ ਆ ਰਹੀ ਏ।
ਹੈਲੋ।
ਆਵਾਜ਼ ਨਹੀਂ ਆ ਰਹੀ।
ਹੈਲੋ। ਹੈਲੋ।
ਹੈਲੋ, ਆਵਾਜ਼ ਨਹੀਂ ਆ ਰੀ ਕਟ ਕੇ
ਹੈਲੋ। ਹੈਲੋ। ਹੈਲੋ।
ਹੈਲੋ, ਹੈਲੋ। ਹੈਲੋ। ਹਾਂਜੀ, ਹੁਣ ਆ ਰਹੀ ਤੁਹਾਨੂੰ ਆਵਾਜ਼ ਹਾਂਜੀ, ਸਤ ਸ੍ਰੀ ਅਕਾਲ। ਜੀ ਹੁਣ ਆ ਰਹੀ, ਬਿਲਕੁਲ ਕਲੀਅਰ ਆਵਾਜ਼
ਹਾਂਜੀ-ਹਾਂਜੀ, ਹੁਣ ਕਲੀਅਰ ਆ ਰਹੀ ਹੈ। ਔਰ
ਨੈਟਵਰਕ ਦੀ ਪ੍ਰੋਲਮ ਸੀ, ਮੈਂ ਤੁਹਾਨੂੰ ਇੰਨੇ ਫੋਨ ਕੀਤੇ ਤੁਹੀ ਫੋਨ ਹੀ ਨੀ ਚੁੱਕਿਆ।
ਉਹ ਮੈਂ ਨਾ ਬੀਜੀ ਸੀ।
ਹਾਂਜੀ।
ਬੀਜੀ ਸੀ। ਉਹ ਅੱਜ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਸ਼ਹੀਦੀ ਦਿਹਾੜਾ ਅੱਜ ਅੱਜ ਗੁਰੂ ਜੀ ਦੀ ਸ਼ਹੀਦੀ ਦਿਹਾੜਾ ਹੈਗਾ, ਤੇ ਅਸੀਂ
ਭਾਜੀ, ਪਤਾ ਹੈ।
ਲਗਾਈ ਦੀ ਸੀ, ਸ਼ਬੀਲ ਲਗਾਈ ਦੀ ਸੀ।
ਅੱਛਾ-ਅੱਛਾ, ਅੱਛਾ-ਅੱਛਾ, ਫੇਰ ਅੱਛਾ, ਸੇਵਾ ਕਰਦੇ ਵੈ ਸੀ। ਤੁਸੀ--ਂ
ਹਾਂਜੀ-ਹਾਂਜੀ, ਸੇਵਾ ਕਰਦੇ ਪਏ ਸੀ, ਸ਼ਬੀਲ ਦੀ।
ਅੱਛਾ-ਅੱਛਾ, ਮੈਂ ਤਾਂ ਹੀ ਕਹਾਂ ਕਿਤੇ ਨਹੀਂ ਤੇ ਵੈਸੇ ਤੁਸੀਂ ਇੱਕ ਹੀ ਫੋਨ ਦਿੰਦੇ ਹੋ।
ਆਵਾਜ਼ ਤੁਹਾਡੀ ਹਾਂਜੀ, ਦੁੱਧ ਵਾਲੀ ਵਿੱਚ ਆਪਣਾ ਗੂਦ ਗਤੀਰਾ ਪਾ ਕੇ ਤੇ ਆਪਣਾ ਠੰਡਾਈ ਦੀ ਵੀ ਖਾਈਦੀ ਸੀ। ਸ਼ਬੀਲ ਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪਰ ਹੋਵੇ ਨਾ
ਹਾਂਜੀ-ਹਾਂਜੀ, ਅੱਜ ਤੇ ਬਹੁਤ ਜਾਣੇ ਆ ਨੇ ਸ਼ਬੀਲ ਲਗਾ ਲਗਾਈ ਸੀ।
ਹਾਂ, ਅਜ ਅੱਜ
ਅਜੇ ਵੀ ਲੱਗੀ ਹੋਈ।
ਨਹੀਂ, ਹਜੇ ਵੀ ਲੱਗੀ ਦੀ ਹੈ। ਹੋਰ?
ਹੋਰ ਵਧੀਆ ਜੀ।
ਔਰ ਔਰ ਵ ਵ ਆਜ ਗੁਰਦੁਆਰੇ ਗਏ ਸੀ।
ਅੱਛਾ-ਅੱਛਾ ਗੁਰੂਦਆਾਰੇ ਗਏ ਸੀ।
ਮਾਤਾ ਗੁਰਦੁਆਰਾ ਹੈਗਾ ਓਥੇ ਅੱਜ ਲੰਗਰ ਸੀ ਤੇ ਲੰਗਰ ਵਿੱਚ ਓ ਨਾ ਬਹੁਤ ਸੰਗਤ ਦੀ ਵਿਚਾਰੇ ਤੇਵਾ ਕਰ ਰਿਆ ਸੀ। ਅ ਬੋ ਰਾਗੀ ਜੱ ਥੇ ਆਏ ਦੇ ਸਨ, ਗੁਰਬਾਣੀ ਬਾਰਾ ਪ੍ਰਚਾਰ ਕਰ ਰੇ ਸੀ, ਗੁਰੂ ਅਰਜਨ ਦੇਵ ਹਾਂਜੀ-ਹਾਂਜੀ।
ਐ ਤੇ
ਹ ਗੁਰੂ ਅਰਜਨ ਦੇਵ ਜੀ ਦੀ ਅੱਜ ਸ਼ੀਦੀ ਦਿਆੜਾ ਸੀ ਨਾ। ਏਰੇ 'ਚ ਸ਼ਬਦ, ਸ਼ਬਦ ਵਗੈਰਾ ਕੀਰਤਨ ਕਰ ਰੇ ਸੀ। ਸ਼ਬਦ ਬੋਲ ਰੇ ਸੀ, ਤੇਰਾ ਭਾਣਾ ਮਿੱਠਾ ਲਾਗੇ।
ਮਾਹਰਾਜ ਗੁਰੂ ਨਾਨਕ ਦੇ ਵ ਦਾ ਮਾਹਰਾਜ ਗੁਰੂ ਅਰਜਨ ਦੇਵ ਜੀ ਦੀ ਸਾਰੀਆਂ ਸਾਖੀਆਂ ਸੁਨਨ ਨੂੰ ਮਿਲੀਆਂ। ਬਹੁਤ ਆਨੰਦ ਆਇਆ, ਗੁਰ ਗੁਰਦੁਆਰੇ 'ਚ ਬੋ ਤਾ ਆਨੰਦ ਆਇਆ ਆਪਨਾ
ਹਾਂਜੀ ਗੁਰਦੁਆਰੇ 'ਚ ਤੇ ਸ਼ਾਂਤੀ ਮਿਲ
ਹਾਂ, ਸ਼ਾਂਤੀ ਮਿਲਦੀ ਏ। ਹਾਂਜੀ। ਹੋਰ ਤੁਸੀ ਤੁਸ ਤੁਸੀ ਕਿੱਧਰ ਰਕੋ, ਤੁਸੀਂ ਕਿਧ, ਹਾਂਜੀ। ਹਾਂਜੀ।
ਮੈਂ ਕਿਆ ਰਾਗੀ ਜੱਥੇ ਜੜੇ ਆਏ ਕੀਰਤਨ ਲ ਕਰਨ ਲੋਕ ਸੀ ਏ ਦਰਬਾਰ ਸੈ ਦੇ ਏੱਥੇ।
ਹਾਂ ਲੋ, ਕੁਛ ਲੋਕਲ ਸੀ ਕੁਝ ਅ ਬਾਰੋਂ ਵੀ ਆਏ ਦੇ ਸਨ। ਬੜਾ ਆਨੰਦ ਆਇਆ ਕੀਰਤਨ ਸੁਨ ਕੇ, ਗੁਰੂ ਮਹਾਰਾਜ ਦੀ ਜਿਦੀ ਉਸ ਤਤ, ਉਸਤਤ ਕਰ ਰੇ ਸੀ ਸਭ, ਬਈ ਮਾਹਰਾਜ ਜੀ ਨੇ ਕਿਵੇਂ ਸ਼ਹੀਦੀ ਦਿੱਤੀ। ਕਿਵੇਂ ਚਈਦੀ ਦਿੱਤੀ ਓਨਾਂ ਨੇ ਤੱਤੀ ਤਵੀ ਤੇ ਬਿਠਾ ਕੇ ਓਨਾਂ ਤੱਤਾ ਰੇਤਾ ਸਿਰ ਤੇ ਪਾਇਆ ਤੇ ਮਾਹਰਾਜ ਜੀ ਨੂੰ ਬੜੇ ਤਸੀਏ ਦਿੱਤੇ ਕਿ ਓ ਆਪਨਾ ਹਿੰ ਹਿੰਦੂਆਂ ਦੀ ਖਾਤਿਰ ਈ ਏ ਸਿਰਫ਼ ਐ ਕੰਮ। ਤੇ ਮਾਹਰਾਜ ਨੂੰ ਅੱਜ ਐ ਤਾਂ ਈ ਤੇ ਸਾਨੂੰ ਅੱਸ਼ ਓਨਾਂ ਨੇ ਸ਼ਹੀਦੀਆਂ ਦਿੱਤੀਆਂ ਥਾਂਈ ਸਾਨੂੰ ਐ ਪਰਬ ਮਨਾਨ ਨੂੰ ਮਿਲੇ ਨੇ। ਬੋਤ ਈ ਜਿਆਦਾ ਸਦਾਦਤ ਏ। ਏਨਾਂ ਦਾ ਮੇਨ, ਮੇਨ ਵਿੱਚ ਐ। ਲਾਹੌਰ ਤੇ ਆ ਤੇ ਓਥੇ ਤੇ ਬੜਾ ਈ ਵਧੀਆ ਮਨਾਂਦੇ ਨੇ। ਜਿਸ ਟੈਮ ਮਾਹਰਾਜ ਨੀਂਨੂੰ ਜੀ ਨੂੰ ਓਥੇ ਤਸੀਏ ਦਿੱਤੇ ਸੀ ਮੁਸਲਮਾਨਾਂ ਨੇ, ਉਸ ਟੈਮ ਤੇ ਔਰੰਗ ਦੇ ਜੇਬ ਦਾ ਰਾਜ ਸੀ। ਤੇ ਓਨਾਂ ਨੇ ਬੜੇ, ਬੜੇ ਬਈ ਸਿੱਖ ਬ ਬਈ ਹਿੰਦੂਆਂ ਦੇ ਖਾਤਿਰ ਓਨਾਂ ਦੇ ਧਰਮ ਬਚਾਨ ਦੇ ਖਾਤਰ ਕਿੰਨੇ ਤਸੀਏ ਤੇ ਓਨਾਂ ਦੇ ਤੇ ਹੋਰ ਵੀ, ਹੋਰ ਵੀ ਬ ਇਤਿਹਾਸ ਦੀਆਂ ਜੱਦ ਮੈਂ ਇਤਿਹਾਸ ਖੁੱਲਾਂ ਹੋਰ ਵੀ ਬੜਾ ਲੰਬਾ ਇਤਿਹਾਸ ਐ ਮਾਹਰਾਜ ਜੀ ਦਾ। ਓਨਾਂ ਦੀ ਕਿਰ ਅਦੇ ਨਾਲ, ਉਹਨਾਂ ਦੀ ਕਿਰਪਾ ਦੇ ਨਾਲ ਈ ਅਸੀਂ ਅੱਜ ਨਜ਼ਰ ਆ ਰਏ ਆਂ। ਓਹਨਾਂ ਦਾ ਈ ਦਿੱਤਾ ਹੋਵੈ ਹੋਇਆ ਸਭ ਕੁਝ ਓਹਨਾਂ ਦਾ ਬਲੀ ਦਾਨ ਦਿਵਸ ਹੀ, ਦਾ ਮਹੱਤਵ ਈ ਏਹੀ ਹੈ। ਆਪਣਾ ਮਹਾਰਾਜ ਨੂੰ ਬੜੇ ਤਸੀਹੇ ਦਿੱਤੇ, ਜਿਸ ਵੇਲੇ ਮਹਾਰਾਜ ਜੀ ਨੂੰ ਅਖੀਰ ਲੀ ਅਖੀਰਲੀ ਦੇਣ ਲੱਗੇ ਸੀ ਸਜਾ, ਕੈਹੰਦੇ ਸੀ ਤੈਨੂੰ ਗੋ ਦੇ ਵਿੱਚ ਮੜ ਦੇਆਂਗੇ, ਤੇ ਮਹਾਰਾਜ ਜੀ ਕੈਹਣ ਲੱਗੇ ਸਾਨੂੰ ਤੁਸੀਂ ਆਪਣਾ ਇਸ਼ਨਾਨ ਕਰ ਲੈਂਦੇ ਓ, ਪਾਕਿਸਤਾਨ ਦੇ ਵਿੱਚ ਲਾਹੋਰ ਰਾਵੀ ਨਦੀ ਐ। ਓੱਥੇ ਆਪਣਾ ਉਹਨਾਂ ਨੇ ਇਸ਼ਨਾਨ ਕਰਨ ਵਵੇ ਵਾਪਿਸ ਈ ਨੀ ਆਏ, ਆਪਣਾ ਨਿਰੰਤਾਰ ਕੋਲ ਪਹੁੰਚ ਗਏ। ਜਿਸ ਦਿਨ ਦਾ ਐਹ ਦੇਹਾੜਾ ਮਨਾਂਦੇ ਆਏ ਨੇ। ਸਾਡੇ ਸਿੱਖ ਭਰਾਏ ਸਿੱਖ ਭਰਾ ਵੀ ਮਨਾਦੇ, ਸਾਰੇ ਮਿਲ ਜੁਲ ਕੇ ਮਤ ਮਤਲਬ ਕਿ ਏਹ ਤਿਉਹਾਰ ਅਸੀਂ ਆ ਪਰਵ ਮਨਾਈ ਦਾ ਗੁਰਪੁਰਬ ਦਾ ਤਿਉਹਾਰ।
ਹਾਂਜੀ ਤੇ ਤੁਸੀਂ ਨਗਰ ਕੀਰਤਨ ਕਿੰਨੇ ਵਜੇ ਤੱਕ ਨਿਕਲੇਗਾ ਤਹਾਡੇ ਇੱਥੇ?
ਅੱ ਨਗਰ ਕੀਰਤਨ ਸ਼ਾਮੀ ਅੱਜ-ਕਲ ਵੱਡੇ ਦਿਨ ਨੇ ਕੁੱਝ ਗਰਮੀਆਂ ਛੇ ਤਾਂ ਵਜ ਈ ਜਾਣਗੇ, ਫੇਰ ਓਹਦੇ ਵਿੱਚ ਵੀ ਓਹ ਹਾਂਜੀ ਓਦੇ ਵੇਚ ਈ ਪਹਿਲੇ ਸਭ ਤੋਂ ਅੱਗੇ ਮਤਲਬ ਗੱਤਕਾ ਪਾਲਟੀ ਵਗੈਰਾ। ਕਰਨਗੇ ਫੇਰ-ਫੇਰ ਗੱਤਕਾ ਪਾਰਟੀ। ਕਰਨ ਗੇ ਹੋਰ ਮਹਾਰਾਜ ਦੀਆਂ, ਕਈ ਮਤਲਬ ਕਿ ਪਾਲਕੀਆਂ ਬਣਾਣਗੇ। ਓਹਨਾਂ ਨੂੰ ਤਸੀਹੇ ਦਿੰਦੇ ਹੋਏ ਦੀਆਂ, ਓਹਨਾਂ ਨੇ ਸਾਰਿਆਂ ਨੂੰ ਇਤਿਹਾਸ ਦਾ ਬਇ ਪ੍ਰਚਾਰ ਕਰਦੇ ਨ ਨਗਰ ਕੀਰਤਨ ਨਿਕਾਲਦੇ ਨੇ। ਤੇ ਫੇਰ ਨਗਰ ਕੀਰਤਨ ਦੇ ਸਭ ਤੋ ਪਿੱਛੇ ਮਹਾਰਾਜ ਦੀ ਪਾਲਕੀ। ਹੋਏਗੀ ਤੇ, ਪ੍ਰਸ਼ਾਦ ਆਪਣਾ ਵੰਡ ਦੇਂਦੇ ਨ। ਸਾਰੇਆਂ ਦੇ ਮਨ ਵਿੱਚ ਕੋਈ ਹੁੰਦੈ ਹਰ ਗੁਰੂ ਸਾਹਿਬ ਨੇ। ਸਾਡੇ ਲਈ ਇੰਨੀ ਸ਼ਹਾਦਤ ਕੀਤੀ ਐ, ਐਨਾਂ ਬਈ ਓਹਨਾਂ ਨੇ ਬਲੀਦਾਨ। ਤੇ-ਤੇ ਐਹ ਬਲੀਦਾਨ ਦਿਵਸ ਜੇ ਤਾਂ ਹੀ ਸ਼ੋਭਾ ਵਧਾਂਦੀ ਜੇ ਅਸੀਂ ਸਾਰੇ ਮਿਲ ਕਿ ਗੁਰੂ ਘਰ ਜਾ ਕੇ ਓਂਦਾ ਦੀ ਸਿਫਤ-ਸਲਾਹ ਕਰੀਏ। ਉਸ ਮਹਾਰਾਜ ਨੂੰ, ਨਿਰੰਕਾਰ ਨੂੰ। ਯਾਦ ਕਰੀਏ ਸਾਡਾ, ਏਹੀ ਭਾਵ ਏ।
ਹਾਂਜੀ ਬਿਕੁਲ ਸਈ ਗੱਲ ਏ, ਤੁਹਾਡੇ ਬਿਲਕੁਲ ਸਈ ਗੱਲ ਏ।
ਹਾਂਜੀ ਹੋਰ। ਹੋਰ ਤੁਸੀ ਕਿੱਦਰ ਘੁ ਹੈਡੋ।
ਮੈਂ ਈ ਫੋਨ ਕੀਤਾ ਸੀ ਕਿ ਨਗਰ ਕੀਰਤਨ ਕਿੰਨੇ ਵਜੇ ਤੁਰੇਗਾ।
ਨਾਗਰ ਕੀਰਤਨ ਸ਼ਾਮੀ ਛੇ ਵਜੇ ਨਾਲ ਤੁਰੇਗਾ। ਤੇ ਆਪਣਾ ਹੁੰਦੈ ਹੈ ਰਾਤੀ ਸਾਰੇ। ਬਈ ਬਾਜ਼ਾਰਾਂ ਚੋਂ ਹੰਜੀ ਗੁਜਰਦਾ ਨਿਕਲਦਾ ਐ। ਫੇਰ ਉਸ ਤੋਂ ਬਾਦ ਰਾਤੀ ਦਸ-ਗਿਆਰਾਂ ਵੱਜ ਜਾਂਣਗੇ ਗੁਰਦੁਆਾਰਾ। ਆਹ ਵਿੱਚ ਫੇਰ ਮਹਾਰਾਜ ਆਪਣੇ ਬਾਜ਼ਾਰ, ਆਪਣੇ ਬਾਜ਼ਾਰ ਦੇ ਵਿੱਚ ਵੀ ਆ ਜਾਏਗਾ ਕੋਈ ਅੱਠ, ਅੱਠ ਸਾਢੇ ਅੱਠ ਵਜੇ ਤੱਕ ਉਸ ਆਪਣਾ ਸਾਰੇ ਓਹ ਨਾਲ ਰਾਗੀ ਜ, ਰਾਗੀ ਜੱਥੇ ਵੀ ਆਂਦੇ ਨੇ ਸ਼ਬਦ ਕੀਰਤਨ ਬੋਲਦੇਂ।
ਹਾਂਜੀ ਤੁਆਡਾ ਕੋਈ ਰਾਤ ਦਾ ਪ੍ਰੋਗਰਾਮ, ਹੈ ਨਗਰ ਕੀਰਤਨ ਚ ਮਤਲਬ ਕਿ ਕੋਈ ਸੇਵਾ ਕਰਨੀ ਹੋਏ।
ਨਹੀਂ ਦੇਖੋ ਗੁਰੂ ਮਹਾਰਾਜ ਸ਼ਪੀਲ ਜਬ ਤੱਕ ਚਲਾਨ ਚਲਾਨਾ ਏ। ਉਹਨਾਂ ਦੀ ਕਿਰਪਾ ਨਾਲ ਹੀ ਹੈ। ਹੂ
ਮੈਂ ਕਿਹਾ ਤੁਸੀਂ ਲ ਲਾਉਂਦੇ ਹੁੰਦੇ ਹੋ ਨਾ ਗੁਰਪ੍ਰੁਬ ਤੇ ਨਗਰ ਕੀਰਤਨ ਚ'। ਨਾ ਲਾਲ ਮੈਂ ਕਿਹਾ ਪੁੱਛਦੀ ਹਾਂ ਅਗਰ ਕੋਈ ਕੋਈ ਸੇਵਾ ਹੈ ਕਿ ਅਸੀਂ ਵੀ ਕੋਈ ਸੇਵਾ ਕਰ ਲਈਏ ਥੋੜੀ- ਬਹੁਤੀ।
ਹੂ ਸਹਿਬਵੇ ਮਹਾਰਾਜ ਦਾ ਨਾਮ ਜਪਣਾ ਹੀ ਸਭ ਤੋਂ ਵੱਡੀ ਸੇਵਾ ਐ। ਵੈਸੇ ਜਿੰਨਾ ਮਰਜ਼ੀ ਗੁਰਦੁਆਰੇ ਲਾ ਲਓ ਗੁਰੂ ਨੂੰ ਅਸੀਂ ਕੀ ਦੇਣ ਵਾਲੇ ਆ। ਰ ਕੋਤੋਂ ਅਸੀਂ ਮੰਗ ਸਕਦੇ ਹਾਂ। ਗੁਰੂ ਮਹਾਰਾਜ ਤੇ ਦੇ ਰਿਹਾ। ਆਹ ਦਿੰਦਾ ਰਹੇਗਾ, ਅਸੀਂ ਉਹਨਾਂ ਨੂੰ ਯਾਦ ਹੀ ਕਰੀਏ। ਆਹੀ ਹੋਈ, ਬ ਸਾਡੇ ਵਾਸਤੇ ਇੱਕ ਬੜੀ ਵੱਡੀ ਗੱਲ ਹੋ ਜਾਂਦੀ ਐ। ਕਿ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ ਜਿਹੜਾ ਅਸੀਂ ਅੱਜ ਅਸੀਂ ਇੱਥੇ ਅ ਪਰਬ ਮਨਾ ਰਹੇ ਹਾਂ ਆ।
ਹਾਂ।
ਹਾਂਜੀ।
ਠੀਕ ਹੈ ਜੀ, ਨਗਰ ਕੀਰਤਨ ਆਏ।
ਹਾਂਜੀ।
ਕਹਣਾ ਤੁਸੀਂ ਮੈਨੂੰ ਇੱਕ ਵਾਰ, ਵਿ ਜਾ ਕੇ ਮੱਥਾ ਟੇਕਣ ਨਾਲ। ਠੀਕ ਐ, ਠੀਕ ਐ।
ਠੀਕ ਹੈ, ਠੀਕ ਹੈ।